ਹੈਲੋ
ਹੈਲੋ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
ਹੋਰ ਠੀਕ ਹੋ
ਹਾਂਜੀ ਤੁਸੀਂ ਸੁਣਾਓ ਠੀਕ
ਹਾਂਜੀ ਹਾਂਜੀ ਵਧੀਆ ਸਭ ਵਧੀਆ ਤੁਸੀਂਣਾਓ ਠੀਕ ਹੋ ਸਭ ਠੀਕ
ਬਸ ਬਸ ਹਾਂਜੀ ਹਾਂਜੀ ਜੀ ਸਭ ਵਧਆ ਸਭ ਵਧੀਆ ਹੋਰ ਤੁਸੀ ਅੱ ਸੋਚਦੀ ਪਈ ਸੀ ਕੀ ਬਣਾਵਾਾਂ ਰਾ
ਸਹੀ ਗੱਲ ਏ, ਸਹੀ ਗੱਲ ਏ ਸਭ ਤੋਂ ਵੱਡਾ ਕੰਮ ਹੈ ਕਦੇ ਕਹਿ ਦੇਣਗੇ ਇਹ ਕੀ ਬਣਾਏ ਹੈ ਕੀ ਖਾਈਏ ਇਹ ਕੋਈ ਬਣਾਉਣ ਵਾਲੀ ਜੇ ਤੇ ਜੇ ਕੋੋ ਨਾ ਤੁਸੀਂ ਸਾਨੂੰ ਦੱਸ ਕੀ ਬਣਾਈਏ ਕਹਣ ਗੇ ਸਾਨੂੰ ਨੀ ਪਤਾ ਜੋ ਮਰਜ਼ ਦੇਖ
ਤੇ ਜਦੋਂ ਅਸੀਂ ਜੋ ਮਰਜੀੀ ਬਣਾਉਂਦੇ ਹਾਂ ਤੇ ਫਿਰ ਗਮ
ਪਸੰਦ ਨੀ ਆਂਦਾ ਪਸੰਦ ਨੀ ਆਉਂਦਾ ਸਹੀ ਗੱਲ ਹੈ ਆਈਏ ਫ ਪਸੰਦ ਨੀ ਹੁੰਦਾ ਫੇਿਰ ਇਹ ਕੀ ਬਣਾ ਤ ਇਹ ਬਣਾਈਏ ਰੋਜ਼ ਤਾਂ ਡਹੀ ਹੁੰਦਾ ਲੋਕ ਪਹਿੰਦੀ ਇਨੀਆਂ ਸੋਹਣੀਆਂ ਸੋਣੀਆਂ ਬਣਾਉਂਦੇ ਨੇ ਇੰੀਆਂ ਵਧੀਆ ਵਧੀਆ ਬਨਾਏਦੇ ਨਹੀਂ ਸਵੇਰ ਵਾਸਤੇ
ਉਹੀ ਤੇ ਨਹੀਂ ਨਹੀਂ ਉਓਹੀ ਮੇਰੇ ਘਰ ਵੀ ਜਦੋਂ ਐਵੇਂ ਕਹਿਣਗੇ ਨਾ ਮੈਂ ਕਹਿੰਦੀ ਐ ਮੈਂ ਕਹਿੰਦੀ ਹਾਂ ਜਿਹੜੇ ਬੜਾ ਵਧੀਆ ਬਣਾਉਂਦੇ ਨੇ ਨਾ ਉਹਨਾਂ ਘਰ ਜੋ ਕੋਲੀ ਮਗਲੇ ਉਹਨ ਕੋਲ ਲੀ
ਮੈਂ ਤੇ ਕਹਿ ਦੇਣੀ ਹ ਕਹਿੰਣੀ ਮੈਨੂੰ ਦੱਸ ਜੋ ਇਹ ਸਬਜ਼ੀ ਬਣਾ ਦੋ ਮੈਂ ਬਣਾ ਦਾਂਗੀ ਜੋ ਤੇਰਾ ਦਿਲ ਕਰਦਾ ਬਣਾ ਦੇ ਜੋ ਬੱਚੇ ਖਾ ਲੈਣ ਜੋ ਜੇ ਉਹ ਬਣਾਓ ਫੇਰ ਇਹ ਕੀ ਬਣਾਇਆ।
ਹਾਂ ਓਹੀ ਐਵੇ ਕੁਛ ਸਮਝ ਹੀ ਨਹੀਂ ਆਉਂਦਾ ਹੈਗਾ ਕੀ ਬਣਾਵਾਂ ਕੀ ਨਹੀਂ ਹੁਣੇ ਵੀ ਦੁਪਹਿਰੀ ਆਲੂ ਮਟਰ ਬਣਾਏ ਸੀ ਉਹ ਲੱਗ ਗਏ ਤੇ ਮੈਂ ਕਿਹਾ ਹੁਣ ਸਮਝ ਨੀ ਆ ਰਿਹਾ ਕੀ ਬਣਾਉਣਾ ਕੀ ਨੀ ਬਣਾਉਣਾ ਕਈ ਵਾਰੀ
ਮੈਂ ਤਾਂ ਆਪ ਮੇਰੇ ਦਾਲਾਂ ਵੀ ਨੀ ਖਾਦੀਆਂ ਜਾਂਦੀਆਂ ਉਹ ਤਾਂ ਆਪ ਕੋਲੋਂ ਵੀ ਨੀ ਖਾਦੀਆਂ ਜਾਂਦੀਆਂ। ਖਾਣਗੇ ਮੈਂ ਤਾਂ ਆਪ
ਉਹੀ ਚੱਕਰ ਹੈ ਨਾ ਰਾਜਮਾਂ, ਛੋਲੇ ਇਹ ਜਿਵੇਂ ਤਲਿਆ ਮਲਿਆ ਚਾਪ ਬਣਾ ਦਿਓ, ਇਹਵੇ ਪਨੀਰ ਬਣਾ ਦਿਓ ਅਰੇ ਕਿੰਨਾ ਖਾ ਲਓਗੇ ਚਾਪ ਪਾ ਚੂਪਾ ਵੀ ਸਭ ਅੱਜ ਕੱਲ ਫਰੈਸ਼ ਤੇ ਹੈ ਨੀ ਇਨਾ ਹਾਂ ਉਹੀ ਨਾ।
ਹਮ
ਹੁਣ ਦੇਖੋ ਚਾਂਪ ਵੀ ਆਉਂਦੀ ਹੈ ਕਿੰਨਾ ਮੈ ਮਿਲਿਆ ਹੁੰਦਾ ਉਹ ਪਹਿਲੇ ਵਾਲੀ ਚੀਜ਼ਾਂ ਨੀ ਆਦੀਆਂ।
ਘੱਟ ਹੀ ਖਾਂਦੇ ਨੇ ਪਤਾ ਕੀ ਉਦੋਂ ਮੈਦਾ ਹੀ ਨੀਰਾ ਹੁੰਦਾ ਹਜੇ ਸੋਇਆ ਚਾਪ ਹੋਏ ਨਾ ਤਾਂ ਵੀ ਸਹੀ ਐ ਦੂਜੀ ਚਾਪ ਜੇ ਤਾਂ ਮੈਦੇ ਵਾਲੀ ਉਹ ਤਾਂ ਖਾਦੀ ਨੀ ਜਾਂਦੀ ਨਾ ਇਨੀ ਖਾਦੀ ਜਾਏ ਤੇ ਨਾ ਨੁਕਸਾਨ
ਹਾਂ ਓਹੀ। ਪਹਿਲੇ ਚਾਪਾਂ ਆਦੀਆਂ ਸੀ ਨਾ ਪਤਾ ਲੱਗਦਾ ਸੀ ਜਿਵੇਂ ਸੋਇਆਬੀਨ ਦੀ ਬੜੀਆਂ ਖਾਂਦੇ ਹ ਐਵੇਂ ਚਾਹ ਪਾਉਂਦੀ ਸੀ ਹੁਣ, ਹੁਣ ਨਹੀਂ ਹੈਗਾ ਉਹ ਬਿਲਕੁਲ ਹੁਣ ਤੇ ਪਤਾ ਲੱਗਦਾ ਹਾਂ ਅੱਛਾ ਤੁਸੀਂ ਜਦੋਂ ਫਰਾਈ ਕਰਕੇ ਬਣਾਓ ਫੇਰ ਤੇ ਪਤਾ ਨੀ ਲੱਗਦਾ ਇਨਾ ਜੇ ਤੁਸੀਂ ਐਵੇਂ ਉਬਾਲ ਕੇ ਮਸਾਲੇ ਚ ਬਣਾਓਗੇ ਨਾ ਫਿਰ ਪਤਾ ਲੱਗ ਜਾਂਦਾ।
ਹਾਂ ਕਿਉਂਕਿ ਫਰਾਈ ਚ ਤੇ ਚਲੋ ਕੁਰਕੁਰੀ ਹੋ ਜਾਂਦੀ ਹੈ ਤਾਂ ਕਰਕੇ।
ਕੁਰਕੁਰੀ ਜੀ ਹੋ ਜਾਂਦੀ ਨਾ। ਸਵਾਦ ਲੱਗਦੀ ਹੈ ਖਾਦੀ ਜਾਂਦੀ
ਔਰ ਉਹੀ ਨਾ ਬੱਚਿਆਂ ਨੂੰ ਤਾਂ ਅੱਛੀ ਲੱਗਦੀ ਉਹ ਕਹਿਣਗੇ ਬਣਾਲੋ ਬਣਾਲੋ ਮੈਂ ਕਿਹਾ ਰਸੋਈ ਚ ਮੈਂ ਥੋੜਾ ਮੈਂ ਕਿਹਾ ਮੈਂ ਚਾਪ ਨੀ ਮੈਂ ਸਮਾਨ ਨੀ ਤੱਲਾਂਗੀ ਮੈਂ ਕਿਹਾ ਮੈਂ ਆਪਣਾ ਨੂੰ ਤੱਲਾਂਗੀ ਸਿੱਧੀ ਗੱਲ
ਹੈ ਸਾਰੀਆਂ ਸਬਜ਼ੀਆਂ ਇਹੋ ਜਿਹੀਆਂ ਤੁਸੀਂ ਦਾਲ ਬਣਾ ਲੋ ਕਰੇਲੇ ਬਣਾ ਲਓ ਕੋਫਤੇ ਬਣਾ ਲੋ ਸਾਰਾ ਕੁਛ
ਉਹ ਲੱਗਦਾ ਤੇ ਸਵਾਦ ਏ ਹੁਣ ਕਹਿਣਗੇ ਆ ਕੋਫਤੇ ਵੀ ਮੇਰੇ ਘਰ ਅੱਛੇ ਲੱਗਦੇ ਨੇ ਜੇ ਮਲਾਈ ਕੋਫਤਾ ਬਣਾਓ ਅੱਛੇ ਤੇ ਬੰਦੇ ਨੇ ਇੰਨੇ ਆਸਾਨ ਏ ਮੈਂ ਕਿਹਾ ਆਸਾਨ ਏ ਤੇ ਬਣਾਓ ਤੁਸੀਂ ਫਿਰ
ਆਹੋ ਕੋਫਤੇ ਬਣਾਣੇ ਪਤਾ ਕਿੰਨੇ ਓਖ ਨੇ ਆਪ ਬੰਦਾ ਫਿਰ ਬੰਦਾ ਕਹਿੰਦਾ ਜੇ ਕੁਫਤੇ ਬਣਾਉਣੇ ਨਾਲ ਫ਼ਿਰ ਕਰੇਲੇ ਵੀ ਨਾਲ ਹੀ
ਬਿਲਕੁਲ ਬਿਲਕੁਲ ਹਾਂ ਉਹੀ ਨਾ ਤਾਂ ਕਰਕੇ ਨਾ ਉਹੀ ਚੀਜ਼ਾਂ ਤੇ ਅੱਛੀਆਂ ਲੱਗਦੀਆਂ ਨੇ ਪਰ ਉਹ ਇਨਾ ਮਿਹਨਤ ਮੰਗਦੀਆਂ ਨੇ ਨਾਲੇ ਗਰਮੀ ਚ ਤਾਂ ਫੁਲਕੇ ਲਾਉਣੇ ਔਖੇ ਲੱਗਦੇ ਨੇ ਮਨ ਕਰਦਾ ਕੋਈ ਹਲਕੀ ਸਬਜ਼ੀ ਇਹੋ ਜਿਹੀ ਬਣਾ ਕੇ
ਸਹੀ ਗੱਲ ਹੈ ਚਾਵਲ ਬਣਾ ਲੋ ਚਾਵਲ ਬਣਾ ਲੋ ਸਾਡੇ ਦਾ ਕਹਿਣਗੇ ਚਾਵਲ ਬਣਾ ਲੋ
ਆਲੂ ਵਾਲ ਚੋਲ ਪਿਆਜ ਆਲੂ ਵਾਲੇ
ਹਾਂ ਉਹੀ ਖਾ ਲੈਣਗੇ ਹਾਂ ਹੁੰਦਾ ਜਾਂ ਤਰੀ ਵਾਲੀਆ ਕਰਕੇ ਚਾਵਲ ਬਣਾ ਲੋ
ਓਹੀ ਕਹਿ ਰਹੀ ਆ ਨਹੀਂ ਤੇ ਕਈ ਮੈਨੂੰ ਤੇ ਆਪ ਅੱਛਾ ਪਤਾ ਕੀ ਲੱਗਦਾ ਕਿ ਜਿਆਦਾਤਰ ਖਿਚੜੀਆਂ ਬਣਾਓ ਸਬਜ਼ੀਆਂ ਵਾਲੀ ਖਿਚੜੀ ਦਾਲ ਵਾਲੀ ਮਿਕਸ
ਸਾਡੇ ਨਹੀਂ ਖਾਂਦੇ ਇੱਕ ਬਿਲਕੁਲ ਸਿੰਪਲ ਦੋ ਸਾਨੂੰ ਸਬਜ਼ੀਆਂ ਨਾ ਪਾਓ ਸਬਜ਼ੀਆਂ ਵਾਲੀ ਨਹੀਂ ਖਾਣੀ
ਅੱਛਾ
ਉਹ ਫਿਰ ਮੈਨੂੰ ਮਜ਼ਾ ਨਹੀਂ ਆਉਦਾ ਉਹ ਮਜ਼ਾ ਨਹੀਂਦਾ ਮੈਂ ਤਾਂ ਮੈਂ ਕਹਾਂਗੀ ਤੁਸੀਂ ਨ ਖਾਣੀ ਨਾ ਕਿਸੇ ਨੇ ਨਾ ਖਾਓ ਮੈਂ ਤਾਂ ਆਪਣੇ ਜੋ ਖਿਚ ਉਹ ਬਣਾ ਸਾਰੀਆਂ ਇਹਗਾ ਦੇ ਦ ਥੋੜੀ ਜ ਉਹ ਖਾਗਾ ਵੱਡਾ ਤਾਂ ਖਾਂਦੇ ਨੀ ਮੈਂ ਕਿਹਾ ਖਾਂ ਮੈਂ ਤਾਂ
ਅੱਛਾ-ਅੱਛਾ।
ਖਾਣੀ ਹੈ ਸਬਜ਼ੀਆਂ ਵਾਲੀ ਖਾਣੀ ਹੈ ਪਾਸਤਾ ਮੈਨੂੰ ਗਰਮ ਖੋਕੜੀ ਵਾਲਾ ਚੰਗਾ ਲੱਗਦਾ ਮੈਂ ਕਿਉਂਕਿ ਮੈਂ ਉਹ ਖਾਉਗੀ ਰੋਟੀ ਨੀ ਖਾਨੀ ਮੈਂ ਤਾਂ ਬਰੋਕਲੀ
ਅਰੇ ਨਹੀਂ ਬਹੁਤ ਸਵਾਦ ਲੱਗਦਾ ਏ। ਪਾਸਤਾ ਮੈਕਰੋਨੀ ਮੈਗੀ ਮੈਂ ਤੇ ਆਪ ਜਦ ਤੱਕ ਸਬਜ਼ੀਆਂ ਨਾ ਪਾਵਣਾ ਮੈਨੂੰ ਸੁ ਸਵਾਦ ਇ ਨੀ ਆਦਾ ਹੈਗਾ ਮੈਂ ਕੇਹਿ ਦੀ ਖੂਬ ਸਾਰੀ ਸਬ ਸਬਜ਼ੀਆਂ ਉਪਰੋ ਦੀ ਏ ਪਾ ਕੋਰਨਸ ਨਾ ਲਓ ਤੁਸੀਂ ਬਰੋਕ ਲੀ ਪਾਲ ਲੋ ਕਈ ਵਾਰੀ ਮਸ਼ਰੂਮ ਛੋਟੇ-ਛੋਟੇ ਕੱਟ ਪਾਓ ਬੋਤ ਸਵਾਦ ਲੱਗਦੀਆਂ ਨੇ ਚੀਜ਼ਾਂ ਉਹ ਨਾਲੇ ਹੈਲਦੀ ਹੋ ਜਾਂਦੀ ਤੋਂ ਵੱਡੀ ਗੱਲ ਹੈ ਕਿ ਅੱਛੀ ਔਪਸ਼ਨ ਹੁੰਦੀ ਖਾਣ ਵਾਸਤੇ ਵੀ। ਉਹ ਬੱਚੇ ਪਤਾ ਕੀ ਕਰਦੇ ਨੇ ਮਿਓਨੀਜ਼, ਟਮੈਟੋ ਸੋਸ ਉਹਦੇ ਤੇ ਜ਼ਿਆਦਾ ਜ਼ੋਰ ਪਾਦੇ ਨੇ ਮਿਓਨੀਜ਼ ਲਿਆ ਦਿਓ ਇਹਨਾਂ ਨੂੰ ਉਹ ਪਾ ਲੈਣਗੇ। ਇਹ ਮੈਂ ਕਿਹਾ ਤੂੰ ਤੇ ਬੰਨੀ ਬਣਾਈ ਚੀਜ਼ ਨੂੰ ਐਵੇਂ ਖ਼ਰਾਬ ਕਰ ਦਿੰਦੇ ਉਹ ਖਾਣ ਦਾ ਸਵਾਦ ਹੀ ਖਰਾਬ ਹੋ ਜਾਂਦਾ ਬਿਲਕੁਲ ਗੁਲੀ, ਉਹ ਕਹਿਣਗੇ ਫਿਰ ਕਹਿਣਗੇ ਆਪ ਆਪਣੀ ਵੱਖਰੀ ਕੱਢੋ ਵੀ ਤੁਸੀਂ ਆਪਣੇ ਕਹਿਣਗੇ ਮੈਂ ਕਿਹਾ ਚੰਗਾ ਠੀਕ ਆ। ਮੈਂ ਵੱਖਰੀ ਕਰ ਲੈਣੀ ਆਪਣੀ ਹੋਰ ਏਦਾਂ
ਉਹੀ ਨਾ ਸੋਸਿਸ ਵਗੈਰਾ ਅੱਜ ਕੱਲ ਬੱਚ ਜੇਡੀਆਂ ਆ ਰਹੀਆਂ ਨੇ ਆਪਾ ਬਜ਼ਾਰੀ ਬ ਤਾਂ ਤੁਹਾਨੂੰ ਚੀਜ਼ਾਂ ਕਿਹੋ ਜਿਆਂ ਹੈਗੀਆਂ ਨੇ ਹੁਣ ਘਰ ਵੀ ਬੰਦਾ ਇਨਾ ਨੀ ਬਣਾ ਪਾਉਂਦਾ ਚੀਜ਼ਾਂ ਨਾ
ਸਹੀ ਹੁਣ ਮੈਂ ਤਾਂ ਪਨੀਰ ਕਈ ਵਾਰ ਕਹਿੰਦੀ ਆ ਘਰ ਹੀ ਕੱਢ ਲੋਓ ਘਰ ਕੱਢ ਪਤਾ ਕਿ ਤਾਰੀ ਤਾਂ ਪਤਾ ਹੀ ਨੀ ਲੱਗਦਾ। ਦੁੱਧ ਦਹੀਂ ਦੀ ਸਮਝ ਨੀ ਆਦਾ। ਦੁੱਧ ਦੀ ਕਿ ਹੋ ਜਿਆ।
ਬਾਜ਼ਾਰੀ ਤੇ ਕਈ ਵਾਰ ਪ ਪਨੀਰ ਹੀ ਏਨਾ ਚਿੜਾ ਸਮਝ ਆਉਂਦਾ ਹੈਗਾ ਇੱਕਦਮ ਬਿਲਕੁਲ ਸਮਝ ਨੀ ਆਉਂਦੀ ਉਹ ਤੇ ਤੇ ਉਹ ਤੇ ਖਾਣਾ ਐਵੇਂ ਲੱਗਦਾ ਔਖਾ ਜਿ ਪਤਾ ਨੀ ਕੀ ਹੈਗਾ ਸਮਝ ਹੀ ਨੀ ਆਉਂਦਾ ਹੈਗਾ ਰਬੜ ਰਬੜ ਲੱਗਦਾ ਲ ਬਿਲਕੁਲ ਹੀ
ਉਹ ਤਾਂ ਹੈ ਹੀ ਹੈਲਪ ਜਾ ਬੰਦਾ ਵੀ ਉਵੇਂ ਦਾ ਏ ਇਹ ਫਿਰ ਅ ਫੇਰ ਕਹਾਂਗੇ ਅੱਜ ਘਰ ਬਣਾਏ ਐਨਾ ਸਵਾਦ ਬਣਿਆ ਬੱਚੇ ਮੈਂ ਕਿਹਾ ਅੱਜ ਕੋਈ ਫਰਕ ਲੱਗਾ, ਕਹਿੰਦੇ ਹ ਅਜ ਸੋਫਟ ਏ, ਮੈਂ ਕਿਹਾ ਚੱਲ ਠੀਕ ਹੈ ਮੈਂ ਕਿਹਾ ਬਾਰੀਕ ਕਟ ਕੇ ਬਣਾਏ ਜਦੋਂ ਬਣਾਉਣਾ ਏ ਘਰ ਜਾ ਕੇ ਬਣਾ ਲਏ ਬਜ਼ਾਰ ਨਾਲੋਂ ਤਾਂ ਹਾਂ ਮੈਂ ਤਾਂ ਕ ਕਸਟਰਡ ਵਗੈਰਾ ਵੀ ਘਰ ਹੀ ਬਣਅ ਉਹਣਾੀ ਹਾ ਚੀਜ਼ਾਂ ਆਾਂ, ਮੈਨ ਤਾਂ ਇਹ ਹੁੰਦਾ ਸਬਜੀਆਂ ਬਣਾ ਲੋੋ ਬੱਚੇ ਬੱਚੇ ਵੀ ਖਾ ਲੈਣਾ ਆਪ ਵੀ ਖਾ ਲੋ
ਹਾਂ ਨਹੀਂ ਨਹੀਂ ਨਹੀਂ ਉਹ ਤੇ ਦੇਖੋ ਜਿਹੜੀ ਕਾਰ ਦੀ ਬਣੀ ਹੋਮੇਡ ਚੀਜ਼ ਹੈਗੀ ਉਹਦੀ ਤੋਂ ਕੋਈ ਟੱਕਰ ਨ ਨਹੀਂ ਹੈਗੀ
ਉਹ ਤਾਂ ਹੈ ਹੀ ਘਰ ਦੀ ਚੀਜ਼ ਦੀ ਤਾਂ ਸਹੀ ਗੱਲ ਹੈ ਨਾਲੇ
ਸੁਣਿਆ ਘਰ ਆਪਣਾ ਦੇਸੀ ਘਿਓ ਵੀ ਕੱਢਦੇ ਨੇ ਮਲਾਈ ਇਕੱਠੀ ਕਰਕੇ ਹਾਂ ਨਹੀਂ ਪਰ ਮੈਂ ਅਸੀਂ ਤੇ ਮੈਂ ਤਾਂ ਘਰ ਕੀ ਕਾਂ ਮੈਂ ਤੇ ਆਪ ਨੀ ਖਾ ਸਕਦੀ
ਮੈਨੂੰ ਸਮੈਲ ਆਉਂਦੀ ਹੈ ਬਜਾਰ ਦੇ ਘਿਉਓ ਚੋ ਮੈਨੂੰ ਮੈਨੂੰ ਬਜਾ ਦੇ ਘਿਓ ਚੋ ਸਮੈਲ ਆਉਂਦੀ ਹੈ ਕਈ ਵਾਰ ਮਜਬੂਰੀ ਹੋਵੇ ਬਹੁਤ ਜਿਆਦਾ ਤਾਂ ਮੈਨੂੰ ਬਾਜ਼ਾਰੋਂ ਲਿਆਣਾ ਪੈਣਾ ਆਪਣਾ ਘਰ ਜਾਏ ਥੋੜਾ ਕੱਢਾ ਜਿਆਦਾ ਕੱਢਾ ਮੈਂ ਘਰ ਕੱਢ ਕੇ ਰੱਖਦੀ ਹਾਂ
ਅੱਛਾ ਅੱਛਾ ਨਹੀਂ ਨਹੀਂ ਮੈਂ ਬਣਾਈ ਨਹੀਂ ਸਕਦੀ ਨਾ ਤਾਂ ਮੈਨੂੰ ਦੇਖ
ਅੱਛਾ ਤੁਸੀਂ ਖਾਂਦੀ ਘਰ ਦਾ ਹੀ ਆ ਬਜ਼ਾਰੀ ਨਹੀਂੀ ਖਾਂਦੀ ਮੈਂ ਬੱਚਿਆਂ ਨੂੰ ਵੀ ਉਵੇਂ ਹੀ ਆਫਟਰ ਪਾਈ ਏ ਅਸੀਂ ਬਜ਼ਾਰੀ ਤਾਂ ਤੁਸੀਂ ਮੰਨੋ ਗੇ ਕੱਦੀ ਬਹੁਤ ਮਜਬੂਰੀ ਏ ਕਿ ਘਰ ਬਿਲਕੁਲ ਨੀ ਐ ਤਾਂ
ਹਾਂ ਅਰਜੈਂਟ ਹੈਗਾ ਬਈ ਹਾਂ-ਹਾਂ,
ਲੀਏ ਤਾਂ ਕਿ ਹੁਣ ਨੀ ਸਰਿਆ ਨਹੀਂ ਤਾਂ ਮੱਖਣ ਲਿਆਦਾ ਮਗਰ ਘਿਓ ਕਰਦਾ ਹੀ ਤੇ ਮੇਰਾ ਤਾਂ ਵੱਡਾ ਬੇਟਾ ਕਹੇਗਾ, ਮੱਖਣ ਵੀ ਘਰ ਹੀ ਕੱਢੋ ਮੱਖਣ ਦਾ ਮਗਰ ਇਹ ਉਹ ਮਲਾਈ ਥੋੜੀ ਖੱਟੀ-ਖੱਟੀ ਹੋ ਜਾਂਦੀ ਹੈ ਨਾ ਫੇਰ ਤਾਂ ਹੁੰਦਾ ਕਿ ਖੱਟਾ ਨਾ ਹੋਜੇ ਤਾਂ
ਹਾਂ ਨਹੀਂ,
ਉਦੇ ਚ ਤਾਂ ਮੈਨੂੰ ਸਮੈਲ ਆਦੀ ਆ ਅਜੀਬ ਜੀ,
ਅੱਛਾ ਹਾਂ ਉਹੀ ਕਹਿੰਦੇ ਆ ਹਰ ਕਿਸੇ ਦੀ ਚੋਇਸ ਹੈਗੀ ਮੈਂ ਤੇ ਪਰ ਮੈਨੂੰ ਪ੍ਰੋਬਲਮ ਆਦੀ ਮੈਂ ਕਾਰ ਕੱਢਾਂਗੀ ਤੇ ਮੈਨੂੰ ਮੇਰਾ ਮਨ ਆਪ ਖਰਾਬ ਹੁੰਦਾ ਮੈ ਨਾ ਉਸ ਸਮੈਲ ਨੀ ਸਹਿ ਸਕਦੀ ਤਾਂ ਕਰਕੇ ਬਿਲਕੁਲ ਵੀ
ਘਿਉ ਕੱਢਿਆ ਮੰਮੀ ਅੱਜ
ਹਾਂ, ਇਹ ਤੇ ਹੁੰਦਾ ਮਹੱਲੇ ਸਭ ਨੂੰ ਪਤਾ ਲੱਗਦਾ ਹੀ ਹੈਗਾ ਫਿਰ ਕੀ ਅੱਜ ਲੱਗਦਾ, ਇਹਨਾਂ ਦੇ ਕਿਉ? ਬਣਾਇਆ ਤਾਜ਼ਾ
ਹਾਂ, ਇਹ ਤਾਂ ਹੈ ਕਹਿ ਦੇਣਗੇ ਘਰ ਘਿਉ ਕੱਢਿਆ ਜੇ ਪਤਾ ਲੱਗ ਜਾਏਗਾ।
ਹਾਂ, ਉਹ ਖੁਸ਼ਬੂ ਬੜੀ ਫੈਲਦੀ ਹੈ।
ਚੰਗੀ ਤਰ੍ਹਾਂ ਹੀ ਜਾ ਸੁਣ ਚਲਾ ਉਹ ਕਰ ਤਾਂ ਵੀ ਕਹੀ ਜਾਂਦੇ।
ਤਾਂ ਨਹੀਂ-ਨਹੀਂ-ਨਹੀਂ-ਨਹੀਂ, ਮੇਰੀ-ਮੇਰੀ ਸੀ। ਹੈਗੇ ਨੇ ਨਾ ਉਹ ਘਰ ਹੀ ਬਣਾਦੇ ਨੇ ਕੱਢਦੇ ਨੇ ਉਹ ਕਹਿਣਗੇ ਸਾਨੂੰ ਤੇ ਇਹ ਬੜੀ ਅੱਛੀ ਲੱਗਦੀ ਸਾਨੂੰ ਤਾਂ ਹੀ ਲੱਗਦੀ ਬਦਬੂ ਮੈਂ
ਮੈਨੂੰ ਨੀ ਲੱਗਦੀ ਮੈਨੂੰ ਬਾਜ਼ਾਰ ਵਾ ਚ ਲੱਗਦੀ ਹੈ। ਘਰ ਵਾਲਾ ਤੇ ਨੀ ਹੁੰਦਾ ਘਰ ਵਾਲਾ ਤਾਂ ਮੈਨੂੰ ਠੀਕ ਲੈਂਦਾ ਐ, ਹਾਂ ਮੈਂ ਕਰਦੀ ਰਹਿੰਦੀ ਹਾਂ ਨਾ ਹਾਂ-ਹਾਂ, ਮੈਂ ਤਾਂ ਥੋੜ੍ਹੀ ਜਦੋਂ ਮਖਨੀ ਹੋਜੇ ਨਾ ਜਿਆਦਾ ਔ ਹਾਂ ਬਈ ਹੋ ਗਈ ਹੁਣ ਕੱਢਣ ਜੋਗੀ ਕਿ ਮੈਨੂੰ ਹੁੰਦਾ ਕਿ ਹੁਣ ਮਤਲਬ ਔ ਬਾਦ ਨਾ ਜਿਹੜਾ ਮੈਨੂੰ ਭਾਡਾ ਧੋਣਾ।
ਉਹ ਤੇ ਹੈ ਗਰਮੀਆਂ ਚ ਤਾਂ ਫਿਰ ਵੀ ਸੌਖਾ ਹੈਗਾ ਸਰ ਦੀਆ ਚ ਔਖਾ ਲੱਗਦਾ,
ਨਹੀਂ ਉਹ ਤਾਂ ਜਿਹੜਾ ਜੰਮ ਜਾਂਦਾ ਨਾ ਉਹ ਨਿਕਲਦਾ ਨੀ ਉਹ ਤਾਂ ਮੇਰਾ ਕਿੰਨੇ-ਕਿੰਨੇ, ਦਿਨ ਮੈਨੁੰ ਲੱਗ ਜਾਂਦੇ ਐ ਉਹਨੂੰ ਤਾਰਨ ਚ ਮੈਨੂੰ ਔਖਾ ਮੈਨੂੰ ਉਹ ਬਣਾ ਔਖਾ ਲੱਗਦਾ ਬਸ ਕੀ ਉਹ ਧੋਣਾ ਕਰਨਾ ਬਸ ਪਾਨੀ ਆ ਤਾਂ ਵੀ ਕਈ ਵਾਰ ਨਾ ਉਤਰਦਾ ਨੀ ਹੈ, ਜਲਦੀ-ਜਲਦੀ ਔ ਏ
ਹਾਂ ਉਹ ਮੈਨੂੰ ਹਾਂ। ਮੈਂ ਵਖ ਆਇ ਕਈ ਵਾਰੀ ਮੇਰੀ ਸਿਸਟਰ ਦੇ ਨੇ ਨਾ ਮੈਂ ਵਖ
ਹਾਂ ਉਹ ਜ਼ਿਆਦਾ ਹੋ ਜਾਂਦਾ ਹੈ ਉਹ
ਆਹੋ ਆਹੋ ਹਾਂ ਨਹੀਂ ਨਹੀਂ ਸਹੀ ਕਹਿ ਰਹੇ ਉਹ ਤੇ ਹੈਗਾ ਹੀ ਹੈ ਨਹੀਂ ਖਾਣ ਪੀਣ ਦਾ ਪਰ ਜਿਹੜਾ ਖਾਣ ਪੀਣ ਦਾ ਸਵਾਦ ਸਰਦੀਆਂ ਚ ਹੈਗਾ ਨਾ ਗਰਮੀਆਂ ਚ ਨਹੀ ਹੈਗੀ ਟੱਕਰ ਉਹਦੀ ਜੋ ਮਰਜੀ
ਗਰਮੀਆਂ ਚ ਕੁਝ ਹਜ਼ਮ ਨ ਹੁੰਦਾ ਨਾ ਸਰਦੀਆਂ ਫ ਇਹ ਕਰ ਹੁੰਦਾ ਥੋੜਾ ਜਿਹਾ ਹਜ਼ਮ ਹੋ ਜਾਂਦਾ ਹੈ ਆਰਾਮ ਨਾਲ ਖਾ ਲੈਂਦਾ ਹੈ
ਿੰਨ ਦਿਨ ਪਤਾ ਸਾ ਖਾਣਾ ਬੁੰਦਾ
ਸਾਡੇ ਤਾਂ ਘਰ ਦੇ ਕਹਿ ਦੇਣਗੇ ਹੁਣ ਸਾਰੇ ਖਈ ਹੋ ਗਏ
ਬਸ ਨਹੀਂ ਪਰ ਸਵਾਦ ਲੱਗਦਾ ਹੈ ਨਾ ਬਹੁਤ ਅੱਛਾ ਲੱਗਦਾ
ਖਾ ਪਹਿ ਇੱਕ ਟਾਈਮ ਤੋਂ ਬੜੇ ਸ਼ੌਕ ਨਾ ਖਾਣਗੇ ਫੈ ਕਹਿਣਗੇ ਬੱਸ ਕਰੋ ਹੁਣ ਇਹੀ ਖਾਵਾਈ ਯੋਗ ਜਾਕ ਇਹ ਹੁੰਦਾ ਇੰਨਾ ਪੁਰਾਣਾ ਹੋ ਜਾੇ ਸਾਗ ਓਨਾ ਸਵਾਦ ਲੱਗਦਾ
ਅੱਛਾ ਇਹ ਸੱਚੀ ਗੱਲ ਹੈਗੀ ਹੈ ਮੈਂ ਵੀ ਦੋ ਤਿੰਨ ਦਿਨ ਬਾਅਦ ਜਦੋਂ ਖਦਾ ਨਾ ਮੈਂ ਕਿਹਾ ਹੋਰ ਸਵਾਦ ਮਤਲਬ ਉਹਦਾ ਐਨਵਿੰਸ ਹੋ ਜਾਂਦਾ ਸਵਾਦ ਹੋਰ ਜ਼ਿਆਦਾ ਤਾਂ ਕਰਕੇ ਹਾਂ ਪਰ ਮੇਰੇ ਘਰ ਮੇਰੇ ਬੱਚੇ ਵੀ ਖਾ ਲੈਂਦੇ ਨੇ ਉਹ ਕਹਿਣਗੇ ਦੋ ਦਿਨ ਪੁਰਾਾਨਣਾ ਇਹ ਤੇ ਹੋਰ ਸਵਾਦ ਲਗ ਪਿਆ ਜੀ ਮੰਮੀ ਮੈਂ ਕਿਹਾ ਹਾਂ ਮੈਂ ਕਿਹਾ ਅੱਛਾ ਕੜੀ ਸਾਗ ਜਿੰਨੇ ਪੁਰਾਣੇ ਹੋਣਗੇ ਨਾ ਹੋਰ ਸਵਾਦ ਲੱਗਦੇ ਨੇ ਕੜੀ ਵੀ ਸਵਾਦ ਲੱਗਦੀ ਹੈ ਪੁਰਾਣੀ ਹੋ ਜਾਂਦੀ ਹੈ ਤੇ ਇਹ ਵੀ ਹੈਗਾ
ਚਰ ਪਕ ਬੋਂ
ਬੜੇ ਹਾਂ ਤੁਸੀਂ ਠੰਡੀ ਕੜੀ ਗਰਮ ਪਰੌਂਠੇ ਤੇ ਰੱਖ ਦੇਖੋ ਨਾ ਉਹਦੇ ਪਕੌੜੇ ਰੱਖ ਕੇ ਖਾਓ ਤੇ ਉਹ ਤੁਸੀਂ ਇਹ ਅਸੀਂ ਪੂਰੀ ਰਸੋਈ ਦੇ ਸਾਰੇ ਮੈਨੂ ਕੋਲ ਅੱਜ ਮਨ ਕਰਦਾ ਪਿਆ ਹੁਣ ਸਾਗ ਬਣਾਣਾ
ਹ ਹੁਣ ਮਗ ਹੁਣ ਦਿਨਾਂ ਚ ਨਾ ਸਵਾਦ ਲੱਗਦੀ ਹੈ ਉਹ ਚੀਜ਼ ਦੋ ਦੋ ਸਵਾਦ ਲੱਗਦੀ ਹੈ
ਹਾਂਜੀ ਉਹਹੀ ਤੇ ਨਹੀਂ ਹੁਣ ਦੇਖੋ ਬੱਚੇ ਕਹਿੰਦੇ ਨੇ ਪਾਓ ਭਾਜੀ ਖਾਣੀ ਹੈ ਉਹ ਕਾਰਬਨ ਦਾ ਕਹਿੰਦਾ ਕਾਰਬਨ ਆਓ ਨਾਲੇ ਨਾਲੇ ਨਾ ਬਰਕਤ ਹੁੰਦੀ ਉਹਦੇ
ਹਾਂ ਤਾਂ ਹੈ ਹੀ ਹੈ ਹੋ
ਹਾਂ ਨਾ ਨਾ ਉਹ ਤੇ ਹੈਗਾ ਹੀ ਆ ਬੱਚਿਆਂ ਦਾ ਲੱਗ ਹੋਰ ਠੀਕ ਸਭ ਬੱਚੇ ਵਗੈਰਾ ਸਭ ਠੀਕ ਨੇ ਘਰ ਚਲੋ ਠੀਕ ਕਰਾਂਗੀ ਮੈਂ ਹਾਂਜੀ ਹਾਂਜੀ ਓਕੇ ਓਕੇ ਓਕੇ